ਹੈਲੋ ਸਤਿ ਸ਼੍ਰੀ ਕਾਲ ਜੀ
ਸਸ ਰੀ ਕਾਲ।
ਹੋਰ ਕੀ ਕਰਦੇਂ ਪਏ ਓ ਜੀ
ਕੁੱਝ ਨੀ ਬੈਠੀ ਆਂ ਤੁਸੀਂ ਸੁਣਾਓ।
ਬਸ ਵਦੀਆ ਐਂ।
ਹੋਰ ਠੀਕ ਓ?
ਘਰ ਹਾਂਜੀ ਘਰ ਸਭ ਠੀਕ ਨੇ?
ਹਾਂਜੀ, ।
ਹੋਰ, ਕੀ ਬਣਾਇਆ ਫੇਰ ਅੱਜ।
ਅਸੀਂ ਦਾਲ ਪਈ ਜੇ ਰਾਤ ਦੀ, ਨਾਲ ਓ ਬਣਾਈ ਪਰੌਂਠੀ ਬਣਾਈ। ਹੋਰ, ਤੁਸੀਂ ਕੀ ਬਣਾਇਆ।
ਅਸੀਂ ਵੀ ਪਰੋਂਠੇ ਵਗੈਰਾ ਈ ਬਣਾਏ ਸੀ, ਭਿੰਡੀਆਂ ਵਗੈਰਾ ਪਈਆਂ ਸੀ। ਤੇ ਓਦੇ ਨਾਲ ਈ ਖਾ ਲੀਆਂ।
ਅੱਛਾ।
ਹਾਂਜੀ।
ਹੋਰ ਅੱਜ ਗੁਰਦੁਆਰੇ ਨੀ ਗਏ।
ਨਈ ਅੱਜ ਨਈ ਗਏ।
ਅੱਛਾ।
ਜਾਨੇ ਆ ਵੈਸੇ ਹਰ ਵਾਰੀ। ਇਸ ਵਾਰ ਨੀ ਗਏ, ਓ ਥੋੜੀ ਤਬੀਅਤ ਠੀਕ ਨੀ ਸੀ, ਨਾ ਤੇ
ਹੋਰ ਬਸ ਮੌਸਮ ਐਵੇਂ ਹੋਇਆ ਦਾ ਨਾ।
ਹਾਂਜੀ।
ਤਬੀਅਤ ਸਭ ਦੀ ਖਰਾਬ ਹੋਈ ਪਈ ਏ, ਇਸ ਕਰਕੇ।
ਅੱਛਾ- ਅੱਛਾ।
ਇਸੇ ਲਈ
ਅੱਛਾ ਤੇ ਤੁਸੀਂ ਨੀ ਗਏ।
ਬਸ ਅਸੀਂ ਵੀ ਤਿਆਰ ਹੁੰਦੇ ਪਏ ਸੀ, ਅਸੀਂ ਚੱਲੇ ਆ।
ਅੱਛਾ, ਠੀਕ ਏ, ਠੀਕ ਏ।
ਹਾਂਜੀ।
ਹੋਰ ਕੀ ਅ, ਕੀ ਕਰਦੇ ਗੁਰਦੁਆਰੇ ਮਤਲਬ ਪਾਠ ਵਗੈਰਾ ਹੁੰਦਾ ਗੁਰਦੁਆਰੇ ਜਾਂ
ਹਾਂਜੀ, ਗੁਰਦੁਆਰੇ ਨਈ ਪਾਠ ਹੁੰਦਾ ਗੁਰਦੁਆਰੇ।
ਅੱਛਾ -ਅੱਛਾ।
ਪੇਲੇ ਹਾਂਜੀ ਪੇਲੇ ਪੰਜ ਪਾਠ ਹੁੰਦੇ ਨੇ ਜਪਜੀ ਸਾਹਿਬ ਜੀ ਦੇ।
ਅੱਛਾ।
ਓਸ ਤੋਂ ਬਾਅਦ ਦੋ ਪਾਠ ਚੌਪਈ ਸਾਹਿਬ ਜੀ ਦੇ।
ਅੱਛਾ -ਅੱਛਾ।
ਤੇ ਓਸ ਤੋਂ ਬਾਅਦ ਅੱਧ ਹੁੰਦਾ, ਸ਼ਾਏਦ ਲੰਗਰ ਪ੍ਰਸ਼ਾਦਾ ਛੱਕ ਕੇ
ਅੱਛਾ।
ਤੇ ਓ, ਫਿਰ ਦੁਬਾਰਾ ਸ਼ੁਰੂ ਹੁੰਦਾ ਪਾਠ, ਫਿਰ ਸੁਖਮਨੀ ਸਾਹਿਬ ਜੀ ਦਾ ਪਾਠ ਹੁੰਦਾ।
ਅੱਛਾ- ਅੱਛਾ, ਅੱਛਾ ਲੰਗਰ ਵੀ ਮਤਲਬ ਖਾਣ ਵਾਸਤੇ ਟਾਈਮ ਦਿੰਦੇ ਨੇ ਹਨਾ।
ਹਾਂਜੀ -ਹਾਂਜੀ ਲੰਗਰ ਖਾਣ ਵਾਸਤੇ ਅੱਧਾ ਘੰਟਾ ਮੈਕਸੀਮਮ ਮਿਲਦਾ।
ਅੱਛਾ, ਠੀਕ ਏ- ਠੀਕ ਏ। ਤੇ ਲੰਗਰ ਕਿਵੇਂ ਹੁੰਦਾ ਮਤਲਬ, ਲੰਗਰ ਦੇ ਵਾਸਤੇ ਜਗ੍ਹਾ ਬਣੀ ਹੋਈ ਏ ਅਲੱਗ।
ਹਾਂਜੀ, ਅਲੱਗ ਲੰਗਰ ਹਾਲ ਵੀ ਬਣੇਆ ਹੋਏਆ।
ਅੱਛਾ- ਅੱਛਾ ਠੀਕ ਏ-ਠੀਕ ਏ, ਚਲੋ।
ਤੁਸੀਂ ਗਏ ਨੀ ਕਦੀ ਤੁਸੀਂ।
ਨਈ ਅਸੀਂ ਜਿੱਥੇ ਤੁਸੀਂ ਜਾਂਦੇ ਓ, ਓਥੇ ਨਈ ਗਏ ਨਾ।
ਅੱਛਾ- ਅੱਛਾ -ਅੱਛਾ। ਹੋਰ ਤੁਸੀਂ ਕੈ ਰਏ ਸੀ, ਅਸੀਂ ਪੋਂਟਾ ਸਾਹਿਬ ਜਾਣਾ, ਘੁੰਮਣ ਜਾਣਾ ਗਏ ਨੀ ਕੀ ਗੱਲ?
ਨਈ ਯਾਰ ਓ, ਨਾ, ਮੈਂ, ਕੈ ਤਾ ਰਈ ਆ, ਤਬੀਅਤ ਖਰਾਬ ਹੋ ਗਈ ਸੀ ਥੋੜ੍ਹੀ। ਤੇ ਘਾਰ ਦੇਆਂ ਨੇ ਵੀ ਫੇਰ ਮਨਾ ਕਰਤਾ ਕਿ ਹਜੇ ਨਈ ਜਾਣਾ।
ਅੱਛਾ।
ਹਾਂਜੀ, ਓ ਫਿਰ ਤਬੀਅਤ ਖ਼ਰਾਬ ਹੋਈ ਤੇ ਫਿਰ ਜਾਣ ਦਾ ਕੀ ਫੈਦਾ ਫਿਰ, ਇੰਜੋਏ ਨਾ ਕਰ ਪਾਏ ਬੰਦਾ।
ਨਾ ਦਰਸ਼ਨ ਹੋ ਪਾਨ ਸਹੀ ਢਂਗ ਨਾਲ
ਹਾਂ-ਹਾਂ।
ਬਸ ਫੇਰ ਤਾਂ ਈ ਮਨਾ ਕਰਤਾ ਕੋਈ ਨੀ ਫੇਰ ਅਗਲੀ ਵਾਰ ਚੱਲਾਂਗੇ।
ਹਾਂਜੀ ਕੋਈ ਨੀ ਅਗਲੇ ਸੰਡੇ ਨੂੰ ਪ੍ਰੋਗਰਾਮ ਬਣਾਦੇ ਆ।
ਹਾ-ਹਾ।
ਹਾਂ
ਤੇ ਸੰਡੇ ਨੂੰ ਤੇ ਮੈਂ ਸੁਣਿਆ ਤੁਸੀਂ ਗੁਰਦੁਆਰੇ ਜਾਂਦੇ ਓ ਸੰਡੇ ਦਾ ਪਲੈਨ ਬਣਾਓਗੇ।
ਅੱਗੇ-ਪਿੱਛੇ ਬਨਾ ਲਾਂਗੇ ਜਦੋਂ ਮਤਲਬ ਤੁਹਾਨੂੰ ਵੀ ਟਾਈਮ ਮਿੱਲੇਗਾ, ਸਾਨੂੰ ਵੀ
ਅੱਛਾ-ਅੱਛਾ ਹਾਂ-ਹਾਂ ਠੀਕ।
ਵਿੱਚੋਂ ਜਿਸ ਦਿਨ ਮਤਲਬ ਫਰੀ ਹੋਵਾਂਗੇ ਉਸ ਦਿਨ ਤੱਲਾਂਗੇ।
ਹਾਂਜੀ ਫਰੀ ਓਹੀ ਤੇ ਹੋਣਾ ਚਾਈਦਾ ਨਾ ਬੰਦਾ।
ਹਾਂਜੀ-ਹਾਂਜੀ।
ਹੂਂ, ਹੋਰ ਤੁਹਾਡੇ ਬਿਜਨਸ ਦੇ ਕੀ ਹਾਲ ਏ।
ਠੀਕ ਹੈ ਜੀ ਹੁਣ ਫੋਨ ਚਲਾ ਰੇਆ।
ਨਹੀਂ ਬਿਜ, ਬਿਜਨਸ ਤੁਹਾਡਾ ਬਿਜਨਸ
ਅੱਛਾ-ਅੱਛਾ ਬਿਜਨਸ ਮੇਰਾ ਬਸ ਬੜਾ ਵਧੀਆ ਚੱਲਦਾ ਪੇਆ।
ਅੱਛਾ-ਅੱਛਾ, ਅੱਛਾ ਤੇ ਅੱਛਾ ਤੁਆਡੀ ਛੁੱਟੀ ਵੀ ਹੁੰਦੀ ਐ ਚਲੋ
ਹਾਂਜੀ ਸੰਡੇ ਨੂੰ ਬਸ ਕਲੋਸ ਰੱਖੀ ਦੀ ਹੈ ਸੋ਼ਪ।
ਅੱਛਾ-ਅੱਛਾ।
ਹਾਂਜੀ।
ਹਾਂਜੀ-ਹਾਂਜੀ, ਤੇ ਮਤਲਬ ਹੋਰ ਕੰਮ ਵਗੈਰਾ ਆ ਰੇਆ ਵਧੀਆ।
ਹਾਂਜੀ-ਹਾਂਜੀ ਵਧੀਆ ਕੰਮ ਚਲ ਰੇਆ ਆ ਰੇਆ।
ਅੱਛਾ-ਅੱਛਾ।
ਹਾਂਜੀ‌।
ਤੇ ਹੁਣ ਤੁਸੀਂ ਗੁਰਦੁਆਰੇਓ ਕਿੱਨੇ ਵਜੇ ਆਓਗੇ, ਮਤਲਬ ਕਿਸ ਟਾਈਮ ਆਓਗੇ ਸ਼ਾਮ ਨੂੰ ਈ ਆਓਗੇ ਹੈਨਾ।
ਅਸੀਂ ਵੀ ਹੁਣ ਜਾਵਾਂਗੇ ਸਾਢੇ ਗਿਆਰਾਂ ਵਜੇ ਤੱਕ ਜਾਵਾਂਗੇ, ਫੇਰ ਸ਼ਾਮੀ ਆਵਾਂਗੇ।
ਅੱਛਾ-ਅੱਛਾ ਠੀਕ ਐ, ਠੀਕ ਐ ਅੱਛਾ-ਅੱਛਾ ਤੇ ਕੌਨ-ਕੌਨ ਜਾਏਗਾ?
ਸਾਡੇ ਘਰੋ ਮੈਂ ਜਾਵਾਂਗੀ, ਮੰਮੀ ਜਾਏਗੀ, ਹੋਰ ਮੇਰਾ ਬੇਟਾ ਜਾਏ।
ਅੱਛਾ ਤੇ ਬੇਟਾ ਤੁਹਾਡਾ ਬੈਅ ਜਾਂਦੈ ਇੰਨੀ ਦੇਰ।
ਓਹ ਬਸ ਸ਼ਰਾਰਤਾਂ ਕਰਦਾ ਰੈਹੰਦਾ, ਉੱਥੇ ਬਾਰ ਬਾਜ਼ਾਰ ਲੱਗਿਆ ਟੋਏਸ ਲੈਂਦਾ ਰੈਹੰਦਾ।
ਅੱਛਾ ਹਾਂ ਬਸ ਬੱਚਿਆਂ ਦਾ ਤੇ ਏਹੀ ਐ ਜੀ।
ਹਾਂ।
ਓਹਨਾਂ ਨੂੰ ਟੋਏ ਲੈ ਦੋ ਕੋਈ ਤੇ ਫੇਰ ਬੈ ਜਾਣਗੇ ਨਈ ਤੇ ਫੇਰ ਸ਼ੈਤਾਨੀਆਂ ਹੈ।
ਹਾਂ ਨਈ ਤੇ ਫੋਨ ਚਲਾਈ ਜਾਏਗਾ।
ਅੱਛਾ ਫੋਨ ਨਾ ਦੇਆ ਕਰੋ ਇੰਨਾ, ਹਜੇ ਤੇ ਛੋਟਾ ਈ ਐ ਹੈਨਾ।
ਹਾਂਜੀ, ਐ ਹੈਗੈ ਤਿੰਨ ਸਾਲ ਦਾ ਹੈਗਾ, ਸਾਢੇ ਤਿੰਨ ਸਾਲ
ਅੱਛਾ-ਅੱਛਾ ਠੀਕ ਐ ਜੀ, ਹੋਰ
ਬਸ ਜੀਵੇ ਹੋਏ, ਹੋਰ ਤੁਹਾਡੀ ਪੜ੍ਹਾਈ ਵਗੈਰਾ ਸਹੀਂ ਚੱਲ ਰੀਐ।
ਹਾਂਜੀ-ਹਾਂਜੀ। ਬਸ ਹੁਣੇ ਈ ਪੇਪਰ ਖਤਮ ਹੋਏਨ, ਹੁਣ ਛੁੱਟੀਔ ਨ ਥੋੜੀ ਬਹੁਤ ਫੇਰ ਚਾਲੂ ਹੋ ਜਾਣਗੇ। ਕਲਾਸਾਂ ਚਾਲੂ ਹੋ ਜਾਣਗੀਆਂ। ਹਾਂਜੀ, ਬਸ ਫੇਰ ਓਹ ਓਹੀ ਰੋਜ਼ ਦਾ ਆਣਾ-ਜਾਣਾ।
ਹਾਂ, ਤੇ ਕਿਵੇਂ ਜਾਂਦੇ ਓ ਤੁਸੀਂ?
ਅਸੀਂ ਅ ਪਬਲਿਕ ਟਰਾਂਸਪੋਰਟ ਤੇ ਜਾਂਦੇ ਹਾਂ ਆਟੋ ਵਗੈਰਾ ਤੇ। ਹਜੇ ਆਪਣਾ ਹੈ ਨੀ ਨਾ ਕੋਈ ਐਕਟੀਵਾ ਵਗੈਰਾ।
ਅੱਛਾ ਜੀ। ਨਹੀਂ ਮੈਂ ਸੁਣਿਆ ਸੀ ਤੁਹਾਡੇ ਕੋਲ ਗੱਡੀਆਂ- ਗੁਡੀਆਂ ਬੜੀਆਂ ਨੇ।
ਨਹੀਂ ਐਕਟੀਵਾ ਵਗੈਰਾ ਨਹੀਂ ਹੈ ਨਾ ਉਹ ਗੱਡੀ ਤੇ ਹੈਗੀਆਂ, ਗੱਡੀਆਂ ਵਗੈਰਾ ਬੜੀਆਂ ਨੇ। ਉਹ ਫਿਰ ਬੰਦਾ ਫਰੀ ਹੋਏ ਕੋਈ ਤਾਂ ਜਾ ਸਕਦੇ ਹ ਨਾ ਅਸੀਂ।
ਅੱਛਾ ਜੀ।
ਹਾਂਜੀ- ਹਾਂਜੀ।
ਹੂ
ਫੇਰ ਅਸੀਂ ਔਟੋ ਵਗੈਰਾ ਤੇ ਹੀ ਚਲੇ ਜਾਂਦੇ ਹਾਂ।
ਅੱਛਾ- ਅੱਛਾ, ਨਹੀਂ ਜਿਵੇਂ ਤੁਹਾਡਾ ਬ੍ਰਦਰ ਵਗੈਰਾ ਨਾ ਛੋੜ ਕੇ ਆ ਜਾਂਦਾ। ਉਹ ਕਹਿ ਰਿਹਾ ਸੀ ਮੇਰੇ ਕੋਲ ਬੜੇ ਗੱਡੀਆਂ ਨੇ।
ਹਾਂਜੀ ਉਹ ਤੇ ਹੈ ਪਰ, ਉਹ ਟਾਈਮ ਨਹੀਂ ਹੁੰਦਾ ਨਾ ਫਿਰ।
ਅੱਛਾ -ਅੱਛਾ- ਅੱਛਾ।
ਹਾਂਜੀ। ਇੰਨਾ ਟਾਈਮ ਕਿਤੇ ਹੋਵੇ ਨਾ ਫਿਰ ਯਮੁਨਾ ਨਗਰ ਇੰਨੀ ਦੂਰ ਜਾਣਾ ਪੈਂਦਾ।
ਅੱਛਾ- ਅੱਛਾ- ਅੱਛਾ ਹਾਂ, ਫਿਰ ਦੂਰ ਪੈ ਜਾਂਦਾ। ਕਿੰਨਾ ਹੋਏਗਾ ਅੱਠ- ਦਸ ਕਿਲੋਮੀਟਰ ਹੋਏ ਗਾ। ਹਜੇ ਕੇੜਾ।
ਹਾਂਜੀ ਹੋਏਗਾ- ਹੋਏਗਾ ਸਾਡੇ ਘਰ ਤੋਂ ਤੇ ਹੋਏਗਾ ਹੀ।
ਅੱਛਾ।
ਹਾਂਜੀ। ਹੋਰ, ਤੁਹਾਡਾ ਬ ਬ੍ਰਦਰ ਕੀ ਕਰ ਰਿਹਾ ਅੱਜ ਕੱਲ੍ਹ।
ਬ੍ਰਜਰ ਆ -ਆ ਅੱਜ ਤੇ ਸੁੱਤੇਈ ਹੋਇਆ ਸਵੇਰ ਦਾ।
ਅੱਛਾ- ਅੱਛਾ, ਠੀਕ ਹੈ, ਠੀਕ ਹੈ।
ਅੱ ਸਵੇਰੇ ਗੁਰਦੁਆਰੇ ਗਿਆ ਸੀ ਜਲਦੀ। ਤੇ ਆ ਕੇ ਸੋ ਹੋ ਗਿਆ ਸੀ ਹਜੇ ਤੱਕ ਉੱਠਿਆ ਨਹੀ।
ਅੱਛਾ। ਉਹ ਥੱਕ ਜਾਂਦਾ ਹੋਣਾ ਨਾ ਵਿਚਾਰਾ।
ਹਾਂ।
ਹਾਂ। ਕੀ ਕਰਦਾ ਕੀ ਹੈ ਉਹ।
ਉਹਦੀ ਵੀ ਸ਼ੋਪ ਹੈਗੀ ਹੈ ਆਪਣੀ।
ਅੱਛਾ- ਅੱਛਾ, ਸਹੀ ਹੈ, ਸਹੀ ਹੈ।
ਹਾਂਜੀ।
ਤੇ, ਅਹ ਮਤਲਬ ਸਹੀ ਚੱਲ ਰਹੀ ਹੈ ਸ਼ੋਪ ਵਧੀਆ ਚੱਲ ਰਹੀ ਹੈ।
ਹਾਂਜੀ- ਹਾਂਜੀ, ਬਹੁਤ ਵਧੀਆ। ਕਰੋ ਵਿਜ਼ਿਟ ਕਰੋ ਤੁ ਸ ਕੋਈ ਡੋਕੂਮੈਂਟ ਲਾਈ ਕਰਨਾ ਹੋਏ ਤੇ।
ਅੱਛਾ- ਅੱਛਾ, ਕੋਈ ਗੱਲ ਨੀ, ਕੋਈ ਗੱਲ ਨੀ ਅਸੀਂ ਕਰਾਂਗੇ। ਵਿਜਿਟ ਕਰਾਂਗੇ। ਕਿੱਥੇ ਵੇ ਅ ਮਤਲਬ ਕਿਤੇ ਵਜੇ ਖੁੱਲਦੀ ਹੈ ਸ਼ੋਪ।
ਅਸ਼ੋਕ ਸਵੇਰੇ ਦਸ ਵਜੇ ਤੋਂ ਸ਼ਾਮੀ ਛੇ ਸਾਢੇ ਛੇ ਵਜੇ ਤੱਕ।
ਅੱਛਾ- ਅੱਛਾ, ਠੀਕ ਹੈ, ਠੀਕ ਹੈ। ਅਸੀਂ ਇੱਕ ਦੋ ਡਾਕੂਮੈਂਟ ਬਣਵਾਣੇ ਨਾ ਤੇ
ਦੱਸੋ, ਕੇ ਮੈਂ ਨਹੀ ਸੇਟੀਫਕੇਟ ਬਨਣੀ। ਹਾਂਜੀ। ਹਾਂਜੀ- ਹਾਂਜੀ, ਜਨਾ। ਹੋਰ ਤੁਹਾਡੀ ਮੈਰਿਜ ਹੋਈ ਦੀ ਹੈ ਜੀ। ਤੁਹਾਡੀ ਮੈਰਿਜ ਹੋਦੀ ਏ ਜੀ।
ਨਹੀਂ -ਨਹੀਂ, ਹਜੇ ਕਿੱਥੇ।
ਅੱਛਾ- ਅੱਛਾ, ਹੋਰ ਕੋਈ ਪਲੇਨੀਗ ਅਜੇ ਕਦੋਂ ਕਰਨੀ ਮੈਰੀਜ।
ਨਹੀਂ- ਨਹੀਂ, ਹਜੇ ਤੇ ਪੜ੍ਹਾਈ ਵਗੈਰਾ ਚੱਲ ਰਹੀ ਹੈ।
ਅੱਛਾ-ਅੱਛਾ, ਅੱਛਾ, ਹਜੇ ਸਟਡੀ ਚਲ ਰਹੀ ਏ?
ਹਜੇ, ਪੜ੍ਹਾਈ ਦਾ ਹੈ ਹਜੇ।
ਹੂੰ, ਹ ਹੋਰ ਤੁਹਾਡੇ ਭਰਾ ਦੀ ਮੈਰਿਜ ਹੋਈ ਦੀ?
ਨਹੀਂ ਜੀ, ਨਹੀਂ, ਉਹ ਤੇ ਮੇਰੇ ਤੋਂ ਵੀ ਛੋਟਾ ਏ ਜੀ।
ਅੱਛਾ, ਅੱਛਾ, ਅੱਛਾ।
ਹਾਂਜੀ, ਪਹਿਲੇ ਤਾ ਮੈਨੂੰ ਈ ਭੇਜਣਗੇ।
ਹਾਂ-ਹਾਂ, ਹਾਂ
ਹਾਂਜੀ, ਹੋਰ?
ਹੋਰ ਸੁਣਾਓ ਜੀ, ਦੁਪਹਿਰੇ ਕੀ ਬਣਾਣਾ ਹੁਣ?
ਹੁਨ, ਦੇਖਨੇ ਆ ਅਸੀ। ਘਰ ਦੋ ਈ ਜਣੇ ਆ, ਦੇਖਦੇ ਆਂ ਕੁਛ ਬਣਾ ਲਾਂਗੇ।
ਅੱਛਾ, ਨਹੀਂ ਓ ਬਾਹਰੋਂ ਈ ਔਡਰ ਕਰ ਲੈਣਾ, ਫਿਰ ਦੋ ਦਿਨ ਏ ਸਾਰੇ।
ਹਾਂਜੀ ਦੇਖਨੇ ਆਂ, ਉਹੀ ਸੋਚਰੇ ਆਂ।
ਅੱਸ
ਹੂੰ, ਉਹ ਦਾਦੀ ਜੀ ਹੈਗੇ ਨੇ ਨਾ, ਉਹਨਾਂ ਨੂੰ ਫਿਰ ਬਾਹਰ ਦਾ ਖਾਣਾ ਵਧੀਆ ਨੀ ਲੱਗਦਾ, ਮਤਲਬ।
ਅੱਛਾ-ਅੱਛਾ, ਅੱਛਾ-ਅੱਛਾ, ਥੋਡੇ ਦਾਦੀ ਹੈਗੇ ਨੇ ਅਜੇ? ਅੱਛਾ, ਹੋਰ ਠੀਕ ਨੇ?
ਕਦੀ ਮਿਲ ਜਾਣਾ, ਦਾਦੀ ਜੀ ਨੂੰ ਸਾਡੀ।
ਹਾਂਜੀ, ਆਵਾਂਗੇ ਜੇ।
ਹਾਂਜੀ, ਨਹੀਂ ਦਾਦਾ ਜੀ ਤੇ ਨਹੀਂ ਹੈਗੇ ਜੀ।
ਅੱਛਾ, ਅੱ
ਉਹ ਤੇ ਨੀ ਐ, ਹੋਰ? ਤੁਹਾਡੇ ਹੈਗੇ ਨੇ, ਦਾਦਾ ਜੀ, ਦਾਦੀ ਜੀ?
ਨਹੀਂ, ਮੇਰੇ ਦਾਦਾ-ਦਾਦੀ ਜੀ ਨਹੀਂ ਹੈ।
ਅੱਛਾ-ਅੱਛਾ, ਤੇ ਨਾਨਾ-ਨਾਨੀ ਤੇ ਹੋਣੇ ਈ ਨ?
ਨਹੀਂ, ਨਾਨਾ ਜੀ ਵੀ ਨੀ ਹੈਗੇਨ, ਨਾਨੀ ਜੀ ਹੈਗੇਨ।
ਅੱਛਾ-ਅੱਛਾ, ਤੇ ਜਾਂਦੇ ਰਹਿੰਦੇ ਓ ਫਿਰ ਤੁਸੀ?
ਹਾਂਜੀ-ਹਾਂਜੀ, ਸਾਡਾ ਗੇੜਾ ਲੱਗਦਾ ਰਹਿੰਦਾ ਇੱਕ-ਅੱਧਾ ਦਿਨ ਛੋੜਕੇ ਜਾਂਓ ਤ ਰਹਿੰ
ਅੱਛਾ, ਲੋਕਲ ਈ ਨ, ਕਿ?
ਹਾਂਜੀ, ਲੋਕਲ ਈਨੇ।
ਅੱਛਾ-ਅੱਛਾ, ਹਾਂ ਲੋਕਲ ਤਾ ਸਹੀ ਰਹਿੰਦਾ। ਬੰਦਾ ਅਰਾਮ ਨਾਲ ਮਿਲ ਆਏ, ਦੂਰ ਦਾ ਤੇ ਫਿਰ ਐ ਹੁੰਦੈ ਟਾਈਮ ਈ ਵੇਖਦਾ ਰਹੇ ਬੰਦਾ, ਕਦੋਂ ਜਾਣਾ, ਕਦੋਂ ਨਹੀਂ ਜਾਣਾ। ਪਲੈਨਿੰਗ ਕਰਨੀ ਪੈਂਦੀ ਏ, ਪੂਰੀ ਮਿਲਣ ਆਸਤੇ ਵੀ।
ਹਾਂਜੀ।
ਸਹੀ ਏ, ਸਹੀ ਏ, ਤੁਹਾਡੇ ਮਾਮਾ-ਮਾਮੀ ਜੀ ਕਿਤਨੇ ਨੇ?
ਮੇਰੇ ਦੋ ਮਾਮਾ ਜੀ ਨੇ, ਦੋ ਮਾਮੀਆਂ ਨੇ। ਇਹਨਾਂ ਦੇ ਬੱਚੇ ਨੇ, ਬਾਕੀ।
ਅੱਛਾ, ਠੀਕ ਏ, ਠੀਕ ਏ, ਉਹ ਵੀ ਲੋਕਲ ਈ ਨੇ, ਯਾ ਉਹ ਬਾਹਰ ਰਹਿੰਦੇਨ?
ਸਭ ਲੋਕਲ ਈ ਨੇ।
ਅੱਛਾ-ਅੱਛਾ, ਸਾਰੇ ਮਤਲਬ ਮਾਸੀ, ਮਾਮੇ ਸਭ ਲੋਕ
ਮਾਸੀ, ਮਾਮੇ, ਚਾਚੇ, ਤਾਏ, ਭੂਆ ਸਭ ਲੋਕਲ ਈ ਨ।
ਅੱਛਾ-ਅੱਛਾ, ਸਹੀ ਏ ਫਿਰ ਤੇ, ਤੁਹਾਡਾ ਤੇ।
ਹਾਂਜੀ, ਜਦੋਂ ਦੇਲ ਕਰਦਾ ਜਿਦੇ ਮਰਜ਼ੀ ਕਾਰ ਚਲੇ ਜਾਈਦਾ।
ਹਾਂਜੀ-ਹਾਂਜੀ, ਵਧੀਆ ਵੈਸੇ ਲੋਕਲ ਹੀ ਹੋਣਾ ਚਾਈਦਾ ਬੰਦਾ।
ਹਾਂਜੀ-ਹਾਂਜੀ।
ਕਦੇ ਵੀ ਲੋੜ ਪੈ ਜਾਂਦੀ ਏਨਾ।
ਬਸ।
ਚਲੋ, ਠੀਕਐ ਜੀ ਫੇਰ। ਓਕੇ।
ਠੀਕ ਐਜੀ ਬਾਏ।
ਕੱਟ ਦੋ ਜੀ।